ਹੈਲੋ?
ਹੈਲੋ, ਸਤਿ ਸ਼੍ਰੀ ਅਕਾਲ ਜੀ।
ਹਾਂਜੀ ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਨੇ?
ਹਾਂਜੀ ਵਧੀਆ, ਤੁਸੀਂ ਦੱਸੋ ਠੀਕ ਠਾਕ ਜੀ?
ਹਾਂਜੀ-ਹਾਂਜੀ, ਬਸ ਬਹੁਤ ਵਧੀਆ ਬਹੁਤ ਵਧੀਆ ਜੀ ਮੈਂ ਨਾ ਤੁਹਾਡੇ ਨਾਲ। ਤੇ ਗੱਲ ਕਰਨੀ ਸੀ ਉਹ ਕਾਫ਼ੀ ਗੰਭੀਰ ਵਿਸ਼ਾ ਆ।
ਹਾਂਜੀ-ਹਾਂਜੀ, ਬੋਲੋ ਜੀ?
ਹਾਂਜੀ, ਉਹ ਵਿਸ਼ਾ ਹੈਗਾ ਜੇ ਸ਼ੋਸ਼ਲ।
ਠੀਕ ਹੈ ਜੀ।
ਹਾਂਜੀ, ਤੁਹਾਨੂੰ ਪਤਾ ਹੀ ਆ ਅੱਜ ਕੱਲ। ਵਾ ਹਾਂਜੀ, ਬੱਚਿਆਂ ਤੋਂ ਲੈ ਕੇ ਕੀ ਬਜ਼ੁਰਗ। ਜਿਹੜੇ ਸਭ ਦਾ ਹੀ ਇਸ ਸ਼ੋਸ਼ਣ ਦਾ ਸ਼ਿਕਾਰ ਹੋ ਰਹੇ ਨੇ।
ਹਾਂਜੀ-ਹਾਂਜੀ, ਇਹ ਤਾਂ ਬਹੁਤ ਜ਼ਿਆਦਾ ਜਾਣੀ। ਕਿ ਅੱਜ ਕੱਲ੍ਹ ਇਹ ਬਹੁਤ ਜਿਆਦਾ ਚੱਲ ਹੀ ਰਿਹਾ ਵਾ ਟਰੈਂਡਿੰਗ ਵਲ ਕੰਮ ਚੱਲ ਰਿਹਾ ਵਾ ਸੋਸ਼ਣ ਜਿਹੜਾ ਕਰਦੇ ਆ।
ਹਾਂਜੀ, ਉਹੀ ਨਾ ਤੁਸੀਂ ਵੇਖੋ ਕਿ ਅੱਜ ਕੱਲ੍ਹ ਤੁਸੀਂ ਮੰਨ ਲਓ ਛੋਟੇ ਬੱਚੇ ਨੇ। ਉਹਨਾਂ ਕੋਲੋਂ ਕਿੰਨਾ ਕੰਮ ਕਰਵਾਇਆ ਜਾਂਦਾ ਆ? ਹਨਾ ਛੋਟੇ ਛੋਟੇ ਬੱਚੇ ਹੁੰਦੇ ਨੇ ਮੈਂ ਦੇਖ ਰਹੀ ਹਾਂ ਤੇ ਕੋਈ। ਇੱਟਾਂ ਵਾਲੇ ਭੱਠੇ ਦੇ ਲੱਗੇੇ ਹੁੰਦੇ ਨੇ ਜਾਂ ਦੁਕਾਨਦਾਰ। ਜਿਹੜੇ ਨੇ ਥੋੜੇ ਹਾਲ ਚ ਦੇ ਕੇ ਨਾ ਉਹਨਾਂ ਨੂੰ ਆਪਣੇ ਕੰਮ। ਹਾਂਜੀ ਕੰਮ ਤੇ ਲਗਵਾ ਲੈਂਦੇ ਨੇ ਹੈ ਨਾ। ਪਰ ਉਹ ਦੀ ਤਨਖਾਹਾਂ ਤੇ ਕੁਛ ਨਹੀਂ ਹੁੰਦੀਆਂ।
ਹਾਂਜੀ।
ਤੇ ਗੁਜ਼ਾਰਾ ਕਰਨਾ ਵਿਚਾਰੇ ਲਈ ਔਖਾ ਹੋ ਜਾਂਦਾ ਆ।
ਜਿਹੜੇ ਹੋਟਲਾਂ ਚ ਹੁਣ ਕੰਮ ਕਰਦੇ ਉਹਨੂੰ ਦੋ ਤਿੰਨ ਤਿੰਨ ਹਜ਼ਾਰ ਰੁਪਇਆ ਦਿੰਦੇ ਆ ਦੇਖ ਲਓ ਨਾ। ਤੇ ਜੇ ਹੁਣ ਦੇਖ ਲਓ ਹੁਣ ਲਿਖਿਆ ਵੀ ਆਪਣੇ ਸਪੈਸ਼ਲ ਲਿਖਿਆ ਹੁੰਦਾ ਬੋਰਡਾਂ ਤੇ ਲਿਖਿਆ ਹਰ ਥਾਂ ਲਿਖਿਆ ਹੁੰਦਾ ਬਾਰਵੇਂ। ਦੂਰੀ ਨਹੀਂ ਕਰਵਾਉਣੀ ਹਨਾ। ਤੇ ਉਹ ਚੀਜ਼ ਇੱਕ ਨਾ ਸ਼ੋਸ਼ਣ ਹੋ ਰਿਹਾ ਹੁਣ ਜੇ ਕੋਈ ਕੰਮ ਕਰਦਾ ਵਰਕਰ ਕੋਈ ਹੈ ਨਾ। ਮੰਨ ਕੇ ਚਲੋ ਜੀ ਅੱਠ ਘੰਟੇ ਡਿਊਟੀ ਆ ਉਹ ਤੋਂ ਨੌ ਨੌ ਘੰਟੇ ਦਸ ਦਸ ਘੰਟੇ ਲਵਾਈ ਜਾ ਰਹੇ ਆ। ਉਹਦਾ ਜਿਹੜਾ ਕੰਮ ਉਹ ਉਸ ਕੰਮ ਤੋਂ ਹਟ ਕੇ ਉਤ ਹੋਰ ਕੰਮ ਕਰਾਈ ਜਾ ਰਿਹਾ ਦੇਖੋ ਕਿੰਨਾ ਨਾ ਸ਼ੋਸ਼ਣ ਹੋ ਰਿਹਾ ਲੋਕਾਂ ਚ।
ਹਾਂਜੀ, ਹਾਂਜੀ, ਹਾਂਜੀ, ਕਈ ਤੇ ਇਹ ਵੀ ਹੈਗੇ ਆ ਕਿ ਜਿਹੜੇ। ਕੰਮ ਤੇ ਕਰਵਾ ਲੈਂਦੇ ਨੇ ਪਰ ਜਿੰਨਾ ਕੰਮ ਕੀਤਾ ਉਹਦੇ ਉਸ ਹਿਸਾਬ ਨਾਲ ਤਨਖਾਹ ਵੀ ਨੀ ਦਿੰਦੇ ਹੈਗੇ।
ਹਾਂਜੀ।
ਹਨਾ ਹਰ ਕੋਈ ਆਪਣੇ ਜਦੋਂ ਪੈਸੇ ਕਮਾਉਣ ਵਾਸਤੇ। ਖਾਤਰ ਕਰਦਾ ਪਿਆ ਕੰਮ ਪਰ ਜਦੋਂ ਤਨਖਾਹ ਵੀ ਨੀ ਦੀ ਦਿਖੀ ਕਿੰਨੀ ਮਾੜੀ ਗੱਲ ਏ।
ਹਮ ਹੁਣ ਦੇਖੋ ਹੈਕ ਕਰੀਆਂ ਚ ਜਿੱਦਾਂ ਕੰਪਨੀ ਚ ਲੋਕ ਕੰਮ ਕਰਦੇ ਆ ਨਾ ਉਹਨਾਂ ਦੀ ਤਨਖਾਹ ਅੱਗੇ ਸ਼ੋਅ ਕਰਦੇ। ਪਚੀ ਪੱਚੀ ਤੀਹ-ਤੀਹ ਹਜ਼ਾਰ ਠੀਕ ਆ ਉਹਨਾਂ ਨੂੰ ਦਿੰਦੇ ਦਸ-ਦਸ ਬਾਰਾਂ ਹਜ਼ਾਰ ਰੁਪਇਆ ਤੇ ਇਹ ਦੇਖਲੋ। ਕਿੱਡਾ ਵੱਡਾ ਗ਼ਲਤ ਗੱਲ ਆ ਨਾ। ਇਹ-ਇਹ ਸਰਕਾਰ ਨੱਥ ਪਾਉਣ ਲਈ ਜਾਂ ਚੰਗੇ ਯਾਨੀ ਕਿ ਚੰਗੇ ਵਧੀਆ ਸਖਤ ਕਾਨੂੰਨ ਬਣਾਉਣੇ ਚਾਹੀਦੇ। ਇਹ ਚੀਜ਼ਾਂ ਨੂੰ ਰੋਕਣ ਲਈ। ਬਣੇ ਤਾਂ ਹੈਗੇ ਕਾਨੂੰਨ ਪਰ ਉਹ ਚੀਜ਼ ਨੂੰ ਗੰਭੀਰਤਾ ਨਾਲ ਨਹੀਂ ਲਿਆ ਜਾਂਦਾ।
ਹਾਂਜੀ ਹਾਂਜੀ, ਬਿਲਕੁਲ ਇਹ ਤੇ ਗੱਲ ਸਹੀ ਆ ਤੁਹਾਡੀ। ਉਹੀ ਨਾ ਸ਼ੋਸ਼ਣ ਹਰ ਖੇਤਰ ਦੇ ਵਿੱਚ ਆ। ਹੁਣ ਤੇ ਮੰਨ ਕੇ ਚਲੋ ਕਿ ਜਿਹੜਾ ਅਧਿਆਪਕ ਆ ਹਨਾ ਚਲੋ ਸਰਕਾਰੀ ਵਾਲ ਜਦੋਂ ਉਹਨਾਂ ਨੂੰ ਤਨਖਾਹਾਂ ਤੇ ਸਰਕਾਰ ਦੇ ਈ ਦਿੰਦੀ ਆ ਤੇ ਜਿਹੜੇ ਲੱਗੇ ਨੇ ਪ੍ਰਾਈਵੇਟ ਸਕੂਲਾਂ ਦੇ ਵਿੱਚ ਉਹਨਾਂ ਦੀ ਤੁਸੀਂ ਤਨਖਾਹ ਕੁਛ ਵੀ ਨੀ ਆ ਜਿੱਦੋਂ ਤੁਸੀਂ ਕਿਹਾ ਕੇ ਜਿਹੜੀ ਸਰਕਾਰ ਵੱਲੋਂ ਤਨਖਾਹ ਆ ਨਾ। ਤੀਹ ਤੀਹ ਹਜ਼ਾਰ ਤੱਕ ਮਿਲ ਰਹੀ ਪਰ ਅੱਗੋਂ ਜਿਹੜੇ ਸਕੂਲ ਵਾਲੇ ਆ ਅਧਿਆਪਕ ਨੂੰ ਤਨਖਾਹ ਅੱਠ ਅੱਠ ਹਜ਼ਾਰ ਜਾਂ ਇਸ ਤੋਂ ਵੀ ਘੱਟ ਕਈ ਅਧਿਆਪਕ ਜਿਹੜੇ ਤਨਖਾਹਾਂ ਲੈ ਰਹੇ ਨੇ।
ਹੁਣ ਇੱਕ ਚੀਜ਼ ਦੇਖੀ ਜਾਵੇ ਹੁਣ ਸਰਕਾਰੀ ਚ ਵੀ ਉਹੀ ਕੰਮ ਹੁੰਦਾ। ਤੇ ਪ੍ਰਾਈਵੇਟ ਚ ਵੀ ਉਹੀ ਕੰਮ ਹੁੰਦਾ ਪਰ ਪ੍ਰਾਈਵੇਟ ਚ ਤਨਖਾਹ ਕਿਉਂ ਘੱਟ ਆ। ਉਹ ਵੀ ਸੇਮ ਹੋਣੀ ਚਾਹੀਦੀ ਆ ਨਾ ਫੇਰ ਕੰਮ ਤਾਂ ਇੱਕ ਹੀ ਹੋ ਗਿਆ ਨਾ ਕੰਮ ਇੱਕ ਹੋ ਗਿਆ ਤੇ ਸ਼ੋਸ਼ਣ ਸਰਕਾਰ ਜੋ ਹਾਂ ਜੋ ਕਰ ਰਹੀ।
ਹਾਂਜੀ, ਸਗੋਂ ਉਹੀ ਨਾ ਸਗੋਂ ਤੇ ਪ੍ਰਾਈਵੇਟ ਖੇਤਰਾਂ ਦੇ ਵਿੱਚ ਸਗੋਂ। ਕੰਮ ਜਿਹੜਾ ਜ਼ਿਆਦਾ ਲਿਆ ਜਾ ਰਿਹਾ ਤਨਖਾਹਾਂ ਘੱਟ ਨੇ।
ਹਾਂਜੀ, ਕੰਮ ਡਬਲ ਡਬਲ ਲੈ ਰਹੇ ਨੇ ਬੰਦੇ ਹਰ ਸ਼ੋਸ਼ਣ ਹੁੰਦਾ ਹੀ ਆ ਚੀਜ਼ ਦਾ।
ਹਾਂਜੀ ਹਾਂਜੀ, ਹੁਣ ਤੁਸੀਂ ਕਿਸਾਨਾਂ ਦਾ ਹੀ ਵੇਖ ਲੋ ਹਾਂ। ਚਲੋ ਕਿਸਾਨ ਇੰਨੀ ਮਿਹਨਤ ਕਰਕੇ ਹਨਾ ਫਸਲ ਉਗਾਉਂਦਾ ਵਾ ਇੰਨੀਆਂ। ਖਾਦਾਂ, ਦਵਾਈਆਂ ਇੰਨੀਆਂ ਮਹਿੰਗੀਆਂ ਪਾਉਂਦਾ ਹੈਗਾ ਵਾ। ਚਲੋ ਥੋੜੇ ਚਾਰ ਪੈਸੇ ਵੱਟੇ ਜਾਣਗੇ ਪਰ ਉਹੀ ਨਾ ਕੁ ਜਦੋਂ ਆੜਤੀ ਜਿਹੜੇ ਨੇ ਕੀ ਕਰਦੇ ਨੇ ਫਸਲਾਂ ਵੀ ਇੰਨੀਆਂ ਵਧੀਆ ਹੁੰਦੀਆਂ ਨੇ ਪਰ ਉਹਨਾਂ ਦੇ ਜਿਹੜੇ ਲੇਟ ਆ ਉਹੀ ਨੀ ਲਗਾਉਂਦੇ ਹੈਗੇ ਸਹੀ ਤਰੀਕੇ ਨਾਲ।
ਸਸਤੇ ਭਾਅ ਚੱਕ ਲੈਂਦੇ ਅੱਗੇ ਮਹਿੰਗੇ ਭਾਅ ਵੇਚਦੇ ਆ ਤੇ ਜਿਹੜੇ ਵਿਚਾਰੇ ਤਾਰਲੇ ਕਰ ਕੇ, ਪਰ ਰਾਤ ਨੂੰ ਜਾਗ ਜਾਗ ਕੇ ਪਾਣੀ ਲਾਉਂਦੇ ਆ ਠੀਕ ਆ ਬਿਜਲੀ ਨੂੰ ਦੇਖ ਕੇ ਰਾਤ ਨੂੰ ਇੱਕ ਦੋ ਦੋ ਠੰਡਾਂ ਚ ਗਰਮੀਆਂ ਚ ਪਾਣੀ ਲਾਉਂਦੇ ਆ ਨਾ ਉਹਨਾਂ ਤੋਂ ਕੋਈ ਫਰਕ ਵੈਸ ਤੇ ਵਜੂਦ ਦੀ ਜਾਂ ਬਾਂਦਾ ਨੀਗਾ ਦੇਖਿਆ ਜਾਵੇ ਤਾਂ, ਵੀ ਓ ਕਿੰਨੀ ਫਸਲ ਉਗਾਉਂਦੇ ਆ ਓਨਾਂ ਨੂੰ ਕੋਈ ਮੁੱਲ ਨੀ ਮਿਲਦਾ ਸਹੀ ਵੇਖਿਆ ਜਾਵੇ ਤਾਂ।
ਹਾਂਜੀ ਹਾਂਜੀ। ਓਹੀ ਨਾ ਏਥੇ ਤੇ ਹੀ ਸ਼ੋਸ਼ਣ ਚੱਲਦਾ ਪਿਆ ਵਾ। ਕਿੰਨੀ ਮਹਿੰਗਾਈ ਹੋ ਗਈ ਆ ਤੇ ਜੇ ਕਰਦਾ ਪਿਆ ਵਾ ਆਪਣੀ ਵੱਲੋਂ ਮਿਹਨਤ ਤੇ ਚਲੋ ਓਹਨੂੰ ਅਪਣੀ ਓਹਦੀ ਮਿਹਨਤ ਦੇ ਹਿਸਾਬ ਨਾਲ ਫਲ ਵੀ ਮਿਲਣਾ ਚਾਹੀਦਾ ਵਾ।
ਹਾਂਜੀ।
ਬੋਤ ਜਆਦਾ ਮਾੜੀ ਗੱਲ ਐ ਬੋਤ ਸ਼ਾ ਵੇਦੇਵੇ ਲੋਕਾਂ ਨੂੰ ਸਰਕਾਰਾਂ ਨੂੰ ਚਾਹੀਦਾ ਵਾ ਕਿ ਚਲੋ ਜੇਹੜੇ ਪੱਕੀਆਂ ਤਨਖਾਵਾਂ ਨੇ ਹੈਨਾ ਲਾਉਣੀਆਂ ਦ ਦੱਸਣੀਆਂ ਚਾਹੀਦੀਆਂ ਵਾ ਕੇ ਜਿਹੜਾ ਪੂਰਾ ਪੂਰਾ ਰੇਟ ਮਿਲ ਸਕੇ ਫਸਲਾਂ ਦਾ ਅਧਿਆ ਸਾਨੂੰ ਨੂੰ ਵੀ ਓਨਾਂ ਦੀ ਜੇਹੜੀ ਤਨਖਾਹ ਆ ਸਮੇਂ ਸਿਰ ਮਿਲੇ।
ਹੂੰ, ਹੁਣ ਦੇਖੋ ਹੁਣ ਕਿਸੇ ਵੀ ਸੈਕਟਰ ਚ ਤੁਸੀਂ ਚਲੇ ਜਾਓ ਕੰਪਨੀ ਵਗੈਰਾ ਚ ਤੇ ਹਫ, ਤਾਂ ਦਸ ਦਿਨ ਰੱਖ ਕੇ ਉੱਪਰ ਤਨਖਾਹ ਦਿੰਦੇ ਆ ਨਾ ਦੇਖੋ ਦ ਸੱਤ ਜਾਂ ਦਸ ਤਰੀਕ ਨੂੰ ਤਨਖਾਹ ਮਿਲਦੀ ਆ ਠੀਕ ਆ। ਦਸ ਦਿਨ ਪਰ ਇੱਕ ਤਨਖਾਹ ਦਿੰਦੇ ਆ ਉਹ ਠੀਕ ਆ।
ਉਹੀ ਨਾ ਕੇ ਕੰਮ ਚ ਉਹੀ ਨਾ ਕੇ ਤਨਖਾਹਾਂ ਆਪਣੇ ਥੱਲੇ ਰੱਖਦੇ ਨੇ। ਤੇ ਤਾਂ ਵੀ ਜੇਹੜਾ ਕਰਦਾ ਪਯਾ ਕੰਮ ਅਲੱਗ ਕਰਦਾ ਪਿਆ ਵਾ ਸਾ ਓ ਸਾਡੇ ਥੱਲੇ ਹੋਰ ਕੰਮ ਨਾ ਕਰ ਜਾਵੇ।
ਬਾਲ ਮਜ਼ਦੂਰੀ ਦੇਖ ਲੋ ਸ਼ਰੇਆਮ ਚੱਲ ਰਹੀ ਆ। ਸ਼ਰੇਆਂਮ ਚੱਲਦੀ ਆ ਸਾਰਿਆਂ ਨੂੰ ਪਤਾ ਵੀ ਇੱਥੇ ਬਾਲ ਮਜ਼ਦੂਰੀ ਤੇ ਬੱਚੇ ਕੰਮ ਕਰ ਰਹੇ ਆ। ਪਰ ਫੇਰ ਵੀ ਓਸਨੂੰ ਗੰਭੀਰਤਾ ਨਾਲ ਨਈ ਲਿਆ ਜਾਂਦਾ ਜੇ ਲਿਆ ਜਾਵੇ ਤਾਂ ਅੱਜ ਤੱਕ ਨੀ ਸਾਰੇ ਸਟੱਡੀ ਕਰਦੇ ਹੁੰਦੇ ਦੇਸ਼ ਵੀ ਤਰੱਕੀ ਚ ਹੋਵੇ। ਠੀਕ ਹੈ ਏਸ ਚੀਜ਼ ਨਾਲ ਕਿੰਨਾ ਨੂੰ ਫ਼ਰਕ ਪੈਂਦਾ ਵਾ।
ਓਹੀ ਨਾ ਸਰਕਾਰਾਂ ਦਾ ਦੋਸ਼ ਹੈਗਾ ਕਿਤੇ ਨਾ ਕਿਤੇ ਸਰਕਾਰਾਂ ਜੇਹੜੀਆਂ ਠੋਸ ਕਦਮ ਨੀ ਚੁੱਕੇ। ਜੋ ਜੇਹੜੇ ਐਹੋ ਜੇ ਕੰਮ ਕਰਦੇ ਆ ਓਹਨਾਂ ਦੇ ਖਿਲਾਫ਼ ਜੇਹੜੇ ਤੇ ਕਾਨੂੰਨ ਬਣਾਏ ਜਾਣ ਹਨ ਤੇ ਲੋਕੀ ਜੇਹੜੇ ਆਪੇ ਸੁਧ ਜਾਣਗੇ।
ਪਰ ਓਹਦੀ ਪਾਲਣਾ ਨੀ ਕੀਤੀ ਜਾਂਦੀ ਕਿਸੇ ਵੱਲੋਂ ਕਾਨੂੰਨ ਬਣੇ ਦੇ ਸਾਰੇ ਵੇ। ਪਰ ਓਹ ਚੀਜ਼ ਨੂੰ ਹੁਣ ਦੇਖੋ ਏਧਰ ਆਪਾਂ ਹੁਣ ਮੰਨ ਲਓ ਬਾਰ ਮਜ਼ਦੂਰੀ ਕਰਦੇ ਹਾਂ। ਆਪਾਂ ਨੂੰ ਕ ਆਪਾਂ ਲੋਕਾਂ ਨੂੰ ਕਾਨੂੰਨ ਦਾ ਪਤ ਪਤਾ ਨੀਗਾ ਵਿ ਆਹ ਕਾਨੂੰਨ ਵੀ ਹੈਗੇ ਹੁਣ ਦੇਖਲੋ ਤੁਸੀ ਕਿਤੇ ਕੰਮ ਕਰਦੇ ਆਂ ਠੀਕ ਹੈ। ਹੁਣ ਕਾਨੂੰਨ ਆ। ਠੀਕ ਹੈ। ਓਥੇ ਤੁਸੀ ਇੱਕ ਦਿਨ ਵੀ ਕੰਮ ਕੀਤਾ ਤੁਹਾਡੀ ਇੱਕ ਦਿਨ ਦੀ ਵੀ ਇੱਕ ਘੰਟਾ ਕੰਮ ਕੀਤਾ ਇੱਕ ਘੰਟ ਘੈੰਟੇ ਦੇ ਵੀ ਤੁਹਾਨੂੰ ਪੈਸੇ ਦੇਣੇ ਪੈਣੇ ਓਸ ਬੰਦੇ ਨੂੰ ਘੈਂਟੇ ਦੇ।
ਠੀਕ ਹੈ। ਏਹ ਕਾਨੂੰਨ ਵੀ ਤੱਕ ਵੀ ਹੈਗਾ ਵਾ। ਪਰ ਲੋਕਾਂ ਨੂੰ ਪਤਾ ਨੀ ਜਾਗਰੂਕ ਹੀ ਹੈਣੀ ਲੋਕ ਇਸ ਚੀਜ਼ ਬਾਰੇ।
ਹਾਂਜੀ ਓਹੀ ਨਾ ਲੋਕਾਂ ਨੂੰ ਓਹੀ ਨਾ ਆਪਣੇ ਹੱਕਾਂ ਦਾ ਸਾਨੂੰ ਇੰਨਾ ਪਤਾ ਨੀ ਹੈਗਾ।
ਹੁਂ। ਬੰਦੇ ਨੂੰ ਹਰੇਕ ਚੀਜ਼ ਦੀ ਨੌਲੇਜ ਹੋਣੀ ਚਾਹੀਦੀ ਆ ਬੰਦੇ ਨੂੰ ਜੇ ਆਪਾਂ ਦੇਖਿਆ ਜਾਵੇ ਆਪਾਂ ਨੂੰ ਕਾਨੂੰਨ ਪਤਾ ਈ ਨੀ ਕਾਨੂੰਨ ਦੇ ਸਿਧਾ ਤਾਂ ਬਾਰੇ ਈ ਨੀ ਪਤਾ। ਆਪਾਂ ਕੀ ਕਰ ਲਾਂਗੇ?
ਹਾਂਜੀ ਹਾਂਜੀ ਓਹੀ ਨ।
ਦਾਂ ਦੇ ਹੋ ਗਏ।
ਏਹ ਤੇ ਚਲੋ ਚਾਹੀਦਾ ਸਾਨੂੰ ਵੀ ਕਿ ਚਲੋ ਸ ਸਾਨੂੰ ਪਤਾ ਹੋਣਾ ਚਾਹੀਦਾ ਕੇਹੜੇ ਕੇਹੜੇ ਕਾਨੂੰਨ ਬਣਾਏ ਆ।
ਹਾਂਜੀ ਹਾਂਜੀ।
ਪਰ ਏਹ ਗੱਲ ਹੈਗੀ ਆ। ਚਲੋ ਲੋਕਾਂ ਨੂੰ ਥੋੜੀ ਸਮਝਦਾਰੀ ਥੋੜ੍ਹੀ ਅਕਲ ਵਰਤਣੀ ਚਾਹੀਦੀ ਹੈ ਕਿ ਚਲੋ ਜੇਕਰ ਕੋਈ ਹਨ ਬੇਰੁਜ਼ਗਾਰ ਕੋਈ ਅਪਣੇ ਮਿਹਨਤ ਕਰਦਾ ਪਿਆ ਵਾ ਤੇ ਓਹਨੂੰ ਅਪਣੀ ਮੇਹਨਤ ਜੇਹੜਾ ਫਲ ਐ ਓਹਨੂੰ ਦੇਣਾ ਚਾਹੀਦਾ ਐ। ਹਰ ਮਹੀ ਹੈਨਾ ਘਰੋਂ ਨਿਕਲਦਾ ਆ ਤੇ ਚਲੋ ਕੁਛ ਹੁਣ ਤੇ ਚਲੋ ਮੈਂ ਮੈਨੂੰ ਕੁੱਛ ਚਾਰ ਪੈਸੇ ਮਿਲਣਗੇ ਜਾਂ ਚਲੋ ਮੇਰਾ ਥੋੜਾ ਜ ਸੌਖੇ ਤ ਗੁਰੇ ਜਦੋ ਇਏਦਾਂ ਦਾ ਸ਼ੋਰ ਔਖਾ ਹੋ ਜਾਂਦਾ
ਜਿੰਨਾ ਕੰਮ ਉਹਨੇ ਕਰਨਾ ਕਰਨਾ ਉਹ ਤੇ ਐਕਸਟਰਾ ਕੰਮ ਕਰਾ ਕੇ ਉਹ ਸ਼ੋਸ਼ਣ ਕਰਦੇ ਨਾ ਉਹ ਚੀਜ਼ ਬਹੁਤ ਗ਼ਲਤ ਆ
ਹਾਂਜੀ।
ਇਹ ਚੀਜ਼ਾਂ ਦਾ, ਫ਼ਰਕ ਬਹੁਤ ਪੈਂਦਾ।
ਬਿਲਕੁਲ ਬਿਲਕੁਲ ਇਹ ਤੇ ਗੱਲ ਸਹੀ ਆ ਉਹ ਇਹ ਨਾ ਅ ਸਿਹਤ ਨਾਲ ਵੀ ਖਿਲਵਾੜ ਹੁੰਦਾ ਹੀ ਆ
ਬਾਕੀ ਦੇਖੋ ਕਈ ਚੀਜ਼ਾਂ ਹੋਣ ਜੇ ਸਰਕਾਰ ਕੰਟਰੋਲ ਕਰੂਗੀ ਜੇ ਲੋਕ ਵੀ ਜਾਗਰੂਕ ਹੋਣਗੇ ਇਹ ਚੀਜ਼ਾਂ ਸ਼ੋਸ਼ਣ ਵਗੈਰਾ ਫੇਰ ਹੀ ਹਟਣਗੇ ਠੀਕ ਹੈ ਸਭ ਇਕਜੁੱਟ ਹੋ ਕੇ ਫੇਰ ਹਟੂਗਾ ਹੁਣ ਦੇਖਲੋ ਕੋ ਹੁਣ ਆਪਾਂ ਆਪਾਂ ਕਰ ਰਹੇ ਹ ਠੀਕ ਹੈ ਹੋਰ ਵੀ ਆਪਣੇ ਨਾਲ ਰਲਣ ਫੇਰ ਇਹ ਚੀਜ਼ ਸ਼ੋਸ਼ ਵਗੈਰਾ ਖਾ ਕੰਮ ਹੋ ਸਕਦਾ ਵਾ ਜੇ ਲੋਕ ਵੀ ਚਾਹਣ ਤਾਂ ਤੇ ਇਹ ਚੀਜ਼ਾਂ ਹਾਂ ਇਹ ਲੋਕਾਂ ਤੇ, ਆਪ ਹੀ ਲੋਕਾਂ ਤੇ ਉਲਟ ਬੁਰੀਆਂ ਪਈ ਜਾਂਦੀਆਂ ਚੀਜ਼ਾਂ ਭਾਰੀਆਂ ਪਈ ਜਾਂਦੀਆਂ। ਹ
ਹਾਂਜੀ, ਲੋਕਾਂ ਦੇ ਵਿੱਚ ਜਾਗਰੂਕਤਾ, ਜਿਹੜੀ ਉਹ ਲਿਆਉਣੀ ਪੈਣੀ ਹੈ, ਤਾਂ ਜੋ ਲੋਕਾਂ ਨੂੰ ਹਨਾ ਆਪਣੇ ਹੱਕਾਂ ਦੇ, ਬਾਰੇ ਪਤਾ ਲੱਗ ਸਕੇ ਕੀ ਹਕ ਨੇ, ਤਾਂ ਜੋ ਆਪਣੇ ਹੱਕਾਂ ਦੀ, ਮੰਗ ਕਰ ਸਕਣ। ਇਹਦੇ, ਖਿਲਾਫ਼ ਬੋਲ ਸਕਣ।
ਹਾਂਜੀ, ਆਪਾਂ ਨੂੰ ਹੱਕ ਲੈਣ ਬਾਰੇ ਕਾਨੂੰਨ ਬਾਰੇ ਨੀ ਪਤਾ ਕਿ ਵੀ, ਆਪਾਂ ਹੱਕ ਆਪਣਾ ਕਿੱਦਾਂ ਲੈਣਾ ਵੀ ਆਪਣੇ, ਜਿਹੜੇ ਜੈ ਸ਼ੋਸ਼ਣ ਹੋ ਸਕੇ ਠੀਕ ਹੈ, ਉਹ ਚੀਜ਼ਾਂ ਬਾਰੇ ਆਪਾਂ ਨੂੰ ਵੀ ਨਹੀਂ ਪਤਾ ਇੰਨਾ ਹੈਗਾ, ਦੇਖਿਆ ਜਾਵੇਗਾ ਵੀ ਨੌਲੇਜ, ਹੋਣੀ ਚਾਹੀਦੀ ਬੰਦੇ ਨੂੰ ਪਰੋਪਰਲੀ। ਇਹ ਚੀਜ਼ਾਂ ਬਾਰੇ, ਫਿਰ ਆਪਾਂ ਅਗਲੇ ਨੂੰ ਹਟਾ ਸਕੀਏ। ਵੀ ਤੁਸੀਂ ਏਦਾਂ ਕਿਸੇ ਨਾਲ ਨਾ ਕਰੋ, ਹਨਾ ਵੀ ਕਿਸੇ ਦਾ ਸ਼ੋਸ਼ਣ ਨਾ ਕਰੋ, ਬੱਚੇ ਇਹਨਾਂ ਨੇ ਵੀ ਪੜ੍ਹਨਾ ਲਿਖ ਹਾਂ ਵੀ, ਇਹਨਾਂ ਦੀ ਕੋਈ ਜ਼ਿੰਦਗੀ ਕਰਨੀ ਆ।
ਹਾਂਜੀ, ਉਹੀ ਨਾ ਕਿ, ਪੜ੍ਹਾਈ ਨਾਲ ਹੀ ਚਲੋ ਅੱਗੇ ਦੀ ਜ਼ਿੰਦਗੀ ਸਾਡੇ ਤੇ, ਹੈਗੀ ਆ।
ਹਾਂਜੀ, ਕੁੱਝ ਲੋਕਾਂ ਦੇ ਘਰ ਦੇ ਹੀ ਆਪਦੇ ਬੱਚਿਆਂ ਤੋਂ ਕੰਮ ਕਰਵਾਉਂਦੇ, ਉਹੀ ਸ਼ੋਸ਼ਣ ਕਰਵਾਈ ਜਾਂਦੇ ਆ, ਬਾਹਰਲੇ ਨੇ ਤੇ ਕਰਨਾ ਹੀ ਕਰਨਾ ਵਾ।
ਹਾਂਜੀ- ਹਾਂਜੀ।
ਇਹ ਚੀਜ਼ਾਂ
ਘਰ ਦੇ ਵੀ ਕਹਿੰਦੇ ਤੁਹਾਡਾ ਬੱਚਾ, ਛੋਟਾ ਹੁੰਦਾ ਤੇ, ਉਹਨੂੰ ਕੰਮੀ ਲਾ ਦਿੰਦੇ ਆ। ਕਿ ਚਲੋ ਸਾਡਾ ਬੱਚਾ ਹੁਨਰ ਹੋਵੇਗਾ, ਪਰ -ਪਰ ਮੈਨੂੰ ਲੱਗਦਾ ਕਿ, ਨਹੀਂ ਕਿਤੇ ਨਾ ਕਿਤੇ
ਤੇ ਬ ਹਾਂਜੀ, ਤੇ ਬੱਚਾ ਜਦੋਂ ਵੱਡਾ ਹੋ ਕੇ ਅਗਾਂਹ ਯਾਨੀ ਉਮਰ ਜਾਂਦਾ, ਉਹਨੂੰ ਫੇਰ ਪਤਾ ਲੱਗਦਾ, ਮੇਰੇ ਨਾਲ ਆਹ ਹੋ ਗਿਆ, ਫਿਰ ਸੋਚਦਾ ਉਹ।
ਹਾਂਜੀ -ਹਾਂਜੀ, ਉਹੀ ਨਾ ਕਿ ਹਰ ਪਾਸੇ ਜਿਹੜਾ ਹੈਗਾ ਵਾ ਕਿਤੇ ਨਾ ਕਿਤੇ ਜੇ ਲਾ ਲਈਏ, ਬੱਚਿਆਂ ਦਾ ਲਾ ਲਈਏ ਨੌਜਵਾਨਾਂ ਦਾ ਲਾ ਲਈਏ, ਬਜ਼ੁਰਗਾਂ ਦਾ ਵੀ ਜਿਹੜਾ ਸ਼ੋਸ਼ਣ ਹੈ, ਉਹ ਕੀਤਾ ਜਾਂਦਾ।
ਹਾਂਜੀ- ਹਾਂਜੀ। ਵੈਸੇ ਅੱਜ ਆਲਾ ਆਪਣਾ ਟੋਪਿਕ, ਬਹੁਤ ਵਧੀਆ ਨਾ, ਇਸੇ ਬਹੁਤ ਵਧੀਆ ਵਿਚਾਰ ਹੋਇਆ ਆਪਣਾ।
ਹਾਂਜੀ -ਹਾਂਜੀ, ਚਲੋ ਇਹ ਤੇ ਚਲੋ, ਚਲੋ ਠੀਕ ਹੈ, ਸਤਿ ਸ੍ਰੀ ਅਕਾਲ ਜੀ।
ਹਾਂਜੀ, ਠੀਕ ਹੈ ਜੀ, ਓਕੇ ਸਤਿ ਸੀ਼੍ ਅਕਾਲ
ਓਕੇ ਜੀ, ਓਕੇ ਜੀ